ਹਾਂਜੀ ਸਸ ਰੀ ਕਾਲ ਜੀ।
ਹਾਂਜੀ ਸਸ਼ੀ ਕਾਲ ਜੀ ਕਿੱਦਾਂ ਓਂ ਤੁਸੀਂ।
ਵਦੀਆ-ਵਦੀਆ ਤੁਸੀਂ ਸੁਨਾਓ ਕੀ ਹਾਲ ਨੇ ਠੀਕ ਓਂ।
ਹਾਂਜੀ ਵਦੀਆ ਜੀ ਹੋਰ ਕਿਵੇਂ ਯਾਦ ਕੀਤਾ ਅੱਜ।
ਬਸ ਵੈਸੇ ਈ ਬੈਠੇ ਸੀ ਮੈਂ ਕਿਆ ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਈ ਨੀ ਕੀਤੀ ਬੜਾ ਮਤਲਬ ਹੁਨ ਏਹ ਸਾਰੇ ਬੈਠੇ ਸੀ ਨਾ ਫੈਮਲੀ ਤੇ ਤਹਾਨੂੰ ਯਾਦ ਕਰ ਰਏ ਸੀ। ਤੇ ਮੈਂ ਕਿਆ ਚਲੋ ਕਰਾਂ ਏਨਾਂ ਨੂੰ ਫੋਨ ਤੁਹਾਨੂੰ ਵੀਰ ਜੀ ਨੂੰ ਭਾਜੀ ਨੂੰ ਕਰਾਂ ਫੋਨ। ਤੇ ਕਰਨ ਈ ਲੱਗੀ ਸੀ ਫੇਰ ਮੈਨੂੰ ਕੋਈ ਕੰਮ ਯਾਦ ਆ ਗਿਆ ਫੇਰ ਮੈਂ ਕਿਆ ਚੱਲ ਹੁਨ ਮੈਂ ਕਰ ਈ ਲੈਂਨੀ ਆਂ।
ਹਾਂਜੀ-ਹਾਂਜੀ ਵਦੀਆ ਕੀਤਾ ਹੋਰ ਭੈਣ ਜੀ ਠੀਕ-ਠਾਕ ਹੋ ਘਰ ਪਰਿਵਾਰ ਸਭ।
ਹਾਂਜੀ-ਹਾਂਜੀ ਸਭ ਵਧੀਆ ਤੁਸੀਂ ਸੁਨਾਓ ਤੁਹਾਡੀ ਫੈਮਿਲੀ ਕਿਵੇਂ ਆ। ਬੱਚੇ ਬੁੱਚੇ ਸਬ ਠੀਕ ਨੇ।
ਹਾਂਜੀ-ਹਾਂਜੀ ਸਬ ਵਦੀਆ ਨੇ ਸਬ ਵਦੀਆ ਨੇ।
ਸਬ ਵਦੀਆ। ਹਾਂਜੀ ਸਭ ਵਦੀਆ ਜੀ ਤੁਸੀਂ ਸੁਨਾਓ ਰੋਟੀ ਰਾਟੀ ਖਾ ਲਈ ਐ।
ਬਸ ਰੋਟੀ ਰੂਟੀ ਹਲੇੇ ਤੇ ਆਟਾ ਗੁੰਨ ਕੇ ਆਏਆ ਵਾਂ। ਹਲੇੇ ਫੁਲਕੇ ਤਾਰਨਗੇ ਰਾਜਮਾਂ ਚਾਵਲ ਬਨਾਏ ਨੇ ਅੱਜ।
ਅੱਛਾ-ਅੱਛਾ-ਅੱਛਾ ਤੇ ਤੁਸੀਂ ਕਰ ਲੈਂਦੇ ਓਂ ਘਰ ਦੇ ਕੰਮ ਵਗੈਰਾ ਰਸੋਈ ਦੇ ਆਟਾ ਉਟਾ ਗੁੰਨ ਕੇ ਆਏ ਤੁਸੀਂ। ਕੈ ਰਏ ਓਂ ਆਟਾ ਗੁੰਨ ਕੇ ਆਏਆਂ, ਅੱਛਾ। ਅੱਛਾ ਜੀ, ਤੇ ਤੁਸੀਂ ਡਿਸ਼ਾਂ ਵਗੈਰਾ ਵੀ ਬਨਾ ਲੈਂਦੇ ਓਂ।
ਹਾਂਜੀ ਸਬ ਕੁਝ ਬਨਾ ਲੈਂਨਾ ਵਾ।
ਅੱਛਾ ਪਤਾ ਮੈਨੂੰ ਨਾ ਪਿੱਛੇ ਹੁਨੇ ਕਿਸੇ ਨੇ ਓਹ ਕੋਈ ਆਲੂ ਹੁੰਦੇ ਨੇ ਕੋਈ ਬ ਬੜ ਏਦਾ ਈ ਕੁਛ ਹੁੰਦੇ ਨੇ ਆਲੂ, ਤੇ ਓ ਮੈਨੂੰ ਦੱਸਿਆ ਸੀ। ਜਿੱਦਾਂ ਮੈਂ ਨਾ ਮੈਨੂੰ ਦਮਾਕ ਚੋਂ ਨਿਕਲ ਕੇ ਤੇ ਤਾਨੂੰ ਆਂਦੇ ਆ ਓ ਪਤਾ ਤਹਾਨੂੰ ਕੇੜੇ ਹੁੰਦੇ ਆ।
ਦਮਾ ਆਲੂ ਕੈ ਰਏ ਓਂ ਤੁਸੀਂ।
ਨਈਂ-ਨਈਂ-ਨਈਂ ਕੁਛ ਬੀ ਤੋਂ ਨਾਮ ਐ ਬਾ-ਬ-ਬਾੜੇ ਕੁਛ ਛੰਨੀ ਆਲੂ ਦਾ ਨਾਮ ਹੈਗਾ ਓਦੇ।
ਨਈਂ ਭੈਨ ਜੀ ਮੈਨੂੰ ਤਾਂ ਨੀ ਯਾਦ ਆ ਰਿਆ ਏਦਾਂ ਕੋਈ ਵੀ ਨਾਮ।
ਅੱਛਾ ਮੈਨੂੰ ਹੁਨ ਇਕ ਮਤਲਬ ਤਿੰਨ-ਚਾਰ ਦਿਨ ਹੋ ਗਏ ਕਿਸੀ ਨੇ ਦੱਸਿਆ ਸੀ। ਤੇ ਮੈਂ ਪਤਾ ਨੀ ਭੁੱਲ ਗਈ ਆਂ ਓਨੂੰ ਪਤਾ ਨੀ ਕਿਹੋ ਜਹੇ ਆਲੂ ਬਨਾਏ ਦੇ ਸੀ। ਓ ਕੁਛ ਨਾ ਮੈਨੂੰ ਥੋੜਾ-ਥੋੜਾ ਯਾਦ ਏ ਜਿਵੇਂ ਕਿ ਵੇਸਨ ਦੇ ਡੱ ਕਰੇ ਜੇ ਬਨਾ ਕੇ
ਅੱਛਾ।
ਹਾਂਜੀ ਕੁਛ ਐਦਾਂ ਮਤਲਬ ਓਨੂੰ ਫਰਾਈ ਕਰਕੇ ਆਲੂ ਦੇ ਵਿੱਚ ਕੁਛ ਪਾਣਾ ਸੀ ਐਦਾਂ ਕੁਛ ਬਨਦਾ ਹੈਗਾ।
ਅੱਛਾ-ਅੱਛਾ ਗੱਟੇ ਕੈ ਰਏ ਓਂ ਕੀ ਤੁਸੀਂ।
ਗੱਟੇ ਵਾਲੇ ਆਲੂ ਗਟਰੇ ਵਾਲੇ
ਨਈ-ਨਈ, ਮੈਂ ਤਾਨੂੰ ਬੇਸਨ ਦੇ ਗੱ ਕੈ ਰਿਆ ਵਾਂ, ਬੇਸਨ ਤੇ ਗੱਟੇ ਦੇ ਆਲੂ
ਅੱਛਾ-ਅੱਛਾ ਬੇਸਨ ਦੇ ਗੱਟੇ ਦੇ ਆਲਮੀ ਅੱਛਾ ਅੱਛਾ, ਅੱਛਾ ਕਿਵੇਂ ਬਣਦੇ ਨੇ ਉਹ ਮਤਲਬ ਅ ਮੇਰਾ ਬੜਾ ਮਨ ਸੀਗਾ ਮੈਨੂੰ ਕਿਸੇ ਨੇ ਦੱਸਿਆ ਸੀਗਾ।
ਓ ਤੇ ਓ ਤੇ ਨਾ ਮੈਂ ਮੇਰੀ ਚਾਚੀ ਨੂੰ ਆਂਦੇ ਨੇ ਤੇ ਉਹ ਹਲੇ ਤੇ ਦੋ ਚਾਰ ਦਿਨਾਂ ਤੋਂ ਉਹ ਪਟਨਾ ਸਾਹਿਬ ਗਏ ਹੋਏ ਨੇ। ਤੇ ਜਦੋਂ ਆਣਗੇ ਮੈਂ ਤੁਹਾਨੂੰ ਰੈਸਪੀ ਸ਼ੇਅਰ ਕਰਾਂਗਾ। ਹਾਂਜੀ ਹਾਂਜੀ ਓ ਉੱਥੇ ਗਏ ਹੋਏ ਨੇ।
ਅਰੇ ਵਾਹ ਕਿੰਨਾ ਵਧੀਆ ਮਤਲਬ ਹਾਂਜੀ ਹਾਂਜੀ ਕਿੰਨੀ ਵਧੀਆ ਜਗ੍ਹਾ ਤੇ ਗਏ ਹੋਏ ਨੇ ਹੂੰ ਹੂੰ।
ਤੇ ਹੁਣ ਤੇ ਮਤਲਬ ਸਭ ਮੈਂ ਹੀ ਕਰ ਰਿਹਾ ਵਾਂ।
ਅੱਛਾ ਹੂੰ ਹੂੰ। ਵਧੀਆ ਹਨਾ ਘਰ ਦੇ ਮਤਲਬ ਕੋਈ ਦਿੱਕਤ ਨੀ ਹੁੰਦੀ ਕੁੱਛ, ਤੇ ਆਪਣਾ ਬਜ਼ਾਰ ਦਾ ਖਾਣ 'ਪੈਸੇ ਵੀ ਬਚਦੇ ਆ ਫਿਰ ਹੈਲਥ ਵੀ ਆਪਣੀ ਠੀਕ ਰਹਿੰਦੀ ਆ ਹਨਾ।
ਹਾਂਜੀ ਹਾਂਜੀ ਏ ਤੇ ਹੈ ਸਹੀ ਗੱਲ ਐ।
ਦਾ ਹਾਂਜੀ ਬੜਾ ਫ਼ਰਕ ਪੈਂਦਾ ਇਸ ਚੀਜ਼ ਨਾਲ
ਹੂੰ ਹੂੰ ਹੂੰ, ਸਹੀ ਗੱਲ ਐ ਹੋਰ ਦੱਸੋ ਭੈਣ ਜੀ ਤੁਸੀਂ।
ਹਾਂਜੀ ਬਸ ਵਧੀਆ ਵਧੀਆ ਵਧੀਆ ਬਸ ਅਸੀਂ ਬੈਠੇ ਸੀਗਾ। ਅਸੀਂ ਹੁਣ ਮਤਲਬ ਰੋਟੀ ਵਗੈਰਾ ਖਾ ਰਹੇ ਸੀਗੇ ਸਾਰੇ। ਆਹੋ ਬਣਾਏ ਸੀਗਾ ਅੱਜ ਛੋਲੇ ਚਾਵਲ ਬਣਾਏ ਸੀਗਾ ਮੰਮਾ ਨੇ ਸਵੇਰੇ ਸਵੇਰੇ ਛੋਲੇ ਭ, ਠੂਰੇ ਬਣਾ ਲਏ ਸੀਗਾ ਤੇ ਦੁਪਹਿਰੇ ਉਹਨਾਂ ਨਾਲ ਪੂਰੀਆਂ ਬਣਾ ਲਈਆਂ। ਸਾਨੂੰ ਹੁਣ ਮੰਮਾ ਨੇ ਉਹਨਾਂ ਨਾਲ ਚਾਵਲ ਬਣਾਲੇ ਆ।
ਚਲੋ ਵਧੀਆ ਕੀਤਾ ਫਿਰ ਤੇ।
ਹੋਰ ਅਰੇ ਖਾਇਆ ਨੀ ਜਾਂਦਾ ਨਾ ਜ਼ਿਆਦਾ ਕੁੱਛ,
ਨਹੀਂ ਨਹੀਂ, ਗਰਮੀਆਂ ਚ ਹੀ ਮੁਸ਼ਕਿਲ ਹੋ ਜਾਂਦਾ ਜ਼ਿਆਦਾ ਗਰਮੀ ਚ
ਹਾਂਜੀ, ਗਰਮੀਆਂ ਚ ਬੜਾ ਮੁਸ਼ਕਿਲ ਹੁੰਦਾ ਮਤਲਬ ਜ਼ਿਆਦਾ ਪੇਟ ਵੀ ਨਾ ਪਾਣੀ ਪੀ ਪੀ ਕੇ ਬੜਾ ਉਹ ਹੋ ਜਾਂਦਾ ਬੜਾ ਭਾਰੀ ਭਾਰੀ ਮਨ ਲੱਗਦਾ ਹਾਂਜੀ ਹਾਂਜੀ।
ਹੋਰ ਭੈਣ ਜੀ ਦੱਸੋ ਕਿੱਦਾਂ ਦਾ ਨਿਕਲਿਆ ਫੇਰ ਅੱਜ ਦਿਨ ਤੁਹਾਡਾ
ਬਸ ਕੀ ਦੱਸਾਂ ਵੀਰ ਜੀ ਬਸ ਸਾਰਾ ਦਿਨ ਸਾਰਾ ਬਾਹਰ ਦੇ ਕੰਮਾਂ 'ਚ ਨਿਕਲ ਜਾਂਦਾ ਸਵੇਰੇ ਉੱਠੋ। ਸਵੇਰੇ ਉੱਠਦੇ ਹੀ ਪਹਿਲਾ ਕੰਮ ਹੁੰਦਾ ਵੀ ਆਪਣਾ ਜਿੱਥੇ ਸੁੱਤੇ ਓ ਬੈਡਸ਼ੀਟ ਆਪਣੀ ਚੁੱਕ ਕੇ ਰੱਖੋ ਸਵੇਰੇ ਜਨਾਨੀਆਂ ਨਾਲ ਤਾਂ ਇਹੀ ਹੁੰਦਾ ਜੀ।
ਹੂੰ ਹੂੰ, ਏ ਤੇ ਹੈ ਸਹੀ ਗੱਲ ਐ।
ਕਿ ਤੁਸੀਂ ਤਾਂ ਹੈਲਪ ਵਗੈਰਾ ਕਰਾ ਦਿੰਦੇ ਓ ਵਾਈਫ ਵਗੈਰਾ ਦੀ ਆਪਣੀ। ਜਿਵੇਂ ਤੁਸੀਂ ਦੱਸਿਆ ਮੈਂ ਆਟਾ ਉਟਾ ਗੁਣ ਕੇ ਆਇਆ ਤੁਹਾਡੇ ਚਾਚੀ ਵੀ ਗਏ ਹੋਏ ਨੇ ਤੇ ਹਨਾ। ਮਤਲਬ ਮੇਲਸ ਨੂੰ ਨਾ ਐਵੇਂ ਹੋਈ ਹੋਣਾ ਚਾਹੀਦਾ ਥੋੜਾ।
ਹਾਂਜੀ ਵਾਈਫ ਵੀ ਗਏ ਹੋਏ ਨੇ ਕਿਤੇ ਅੱਜ ਤੇ।
ਹਾਂਜੀ। ਅੱਛਾ ਓ ਵੀ ਘੁੰਮਣ ਗਏ ਹੋਏ ਨੇ ਤੁਹਾਡੇ ਵਾਈਫ ਵੀ। ਅੱਛਾ-ਅੱਛਾ, ਪੇਕੇ ਗਏ ਦੇ ਨੇ ਅੱਛਾ-ਅੱਛਾ-ਅੱਛਾ।
ਚਲੇ ਗਏ ਸੀ ਚਾਚੀ ਦੇ ਨਾਲ ਈ ਗਏ ਸੀ ਓ ਵੀ।
ਹਾਂਜੀ।
ਤੇ ਓਥੇ ਓ ਪੇਕੇ ਚਲੇ ਗਏ ਸੀ ਓ।
ਏ ਵੀ ਕੋਈ ਕੋਈ ਆਦਮੀ ਹੁੰਦਾ ਜੇੜੀ ਜਨਾਨੀਆਂ ਦੀ ਕੰਡੀਸ਼ਨ ਸਮਝ ਲੈਂਦੇ ਨੇ ਕਿ ਬਈ ਹਾਂ ਓ ਨੇ ਤੇ ਅਸੀਂ ਕਰ ਲਈਏ।
ਹਾਂਜੀ-ਹਾਂਜੀ,
ਹਾਂਜੀ। ਕਈ ਤੇ ਮਤਲਬ ਇੱਦਾਂ ਹੁੰਦੇ ਨੇ ਜਿਵੇਂ ਗਏ ਤਾਂ ਓਨਾਂ ਦਾ ਉੱਥੇ ਈ ਕਲੇਸ਼ ਪੈ ਜਾਂਦਾ ਕੀ ਤੂੰ ਗਈ ਕਿਉਂ ਐ ਮੈਨੂੰ ਕ ਪਿੱਛੇ ਖੁਆਏਗਾ ਕੌਣ,
ਸਈ ਗੱਲ ਐ ਵੀ ਏਈ ਤਾਂ ਗੱਲ ਏ ਬਣਾ ਕੇ ਰੱਖਣੀ ਚਾਈਦੀ ਐ ਸਾਰਿਆਂ ਨੂੰ।
ਹਾਂਜੀ ਓਹੀ ਤੇ ਬਸ ਕਈ ਸਮਝਦੇ ਨੀ ਹੈਗੇ ਜੇੜੇ ਪੁਰਾਣੇ ਲੋਕੀ ਨੇ ਨਾ ਓਨਾਂ ਦਾ ਮਤਲਬ ਜਿਵੇਂ ਸ਼ੁਰੂ ਤੋਂ ਆਈ ਚੱਲਦੀ ਰਈ। ਪਹਿਲਾਂ ਸਮਝਾਦੇ ਰਏ ਆ ਓਨਾਂ ਨੂੰ ਬਈ ਜਨਾਨੀ ਐ ਜਨਾਨੀ ਕਰੇਗੀ। ਆਦਮੀਆਂ ਨੂੰ ਕੁੱਛ ਅੱਜ-ਕੱਲ੍ਹ ਦੀ ਜਨਰੇਸ਼ਨ ਬੋਤ ਅੱਛੀ ਹੈਗੀ ਐ ਅੱਜ-ਕੱਲ੍ਹ ਦੀ ਮਤਲਬ ਆ ਦਮੀ ਜਨਾਨੀ ਦੋਵੇਂ ਈ ਮਿਲ ਕੇ ਘਰ ਵੀ ਚਲਾ ਰੇ ਨੇ ਬਾਰ ਵੀ ਚਲਾ ਰੇ ਨੇ।
ਸਈ ਗੱਲ ਐ ਬਿਲਕੁੱਲ ਅੱਜ ਤੇ ਦੋਨੋ ਹਸਬੈਂਡ ਵਾਈਫ ਕੰਮ ਕਰਦੇ ਨੇ ਦੋਨੋ।
ਜੀ ਹਾਂਜੀ।
ਭੈਣ ਜੀ ਵੈਸੇ ਕਰਨਾ ਵੀ ਚਾਈਦਾ ਕਰਨਾ ਵੀ ਚਾਈਦਾ ਕੋ ਹਾਂ ਮਤਲਬ ਕੱਲਾ ਹਸਬੈਂਡ ਥੋੜ੍ਹੀ ਨਾ ਕਰੂਗਾ। ਤੇ ਮਤਲਬ ਵਾਈਫ ਨੂੰ ਵੀ ਕਰਨਾ ਚਾਈਦਾ ਹਨਾ। ਤੇ ਅਗਰ ਦੋਨੋਂ ਮਿਲ ਕੇ ਕਰਨਗੇ ਤੇ ਬਰਡਨ ਵੀ ਕੰਮ ਹੋਊਗਾ। ਹੇ ਇਨਕਮ ਵੀ ਯਾਦਾ ਹੋਏਗੀ ਤੇ ਘਰ ਵੀ ਫਿਰ ਹਾਂਜੀ ਓਹੀ ਤੇ ਨਾ ਫੇਰ ਜਿੰਨਾ ਅਸੀਂ ਕਰਨਗੇ ਤੇ ਨਾ ਈ ਅਸੀਂ ਫੇਰ ਫਿਊਚਰ ਵਾਸਤੇ ਰੱਖ ਪਾਵਾਂਗੇ।
ਹੂੰ।
ਹਾਂਜੀ ਓਹੀ ਤੇ ਐ ਨਾ ਸੇਵ ਕਰ ਲਵਾਂਗੇ ਫਿਊਚਰ ਚ ਕੰਮ ਆਣਗੇ।
ਹਾਂਜੀ ਫਿਊਚਰ ਇਨ ਫਿਊਚਰ ਬੱਚੇ ਨੂੰ ਕਿਸੀ ਜ਼ਰੂਰਤ ਪੈ ਜਾਂਦੀ ਐ। ਬਈ ਓਨਾਂ ਦੇ ਕਿਸੇ ਫੋਮ ਵਾਸਤੇ ਜ਼ਰੂਰਤ ਪੈ ਜਾਂਦੀ ਐ ਹਾਂਜੀ-ਹਾਂਜੀ,
ਹੋਰ ਦੱਸੋ ਭੈਣ ਜੀ? ਹੋਰ ਕੀ ਖਾ ਕੀ ਖਾਣਾ ਪਸੰਦ ਕਰਦੇ ਓ ਤੁਸੀਂ?
ਮੈਨੂੰ ਤੇ ਸਭ ਤੋਂ ਜਾਦਾ ਰੋਟੀ ਵਿੱਚ ਮੈਂ ਤੁਹਾਨੂੰ ਦੱਸਾਂ ਆਲੂ ਚਾਵਲ ਯਾਦਾ ਪਸੰਦ ਨੇ।
ਆਲੂ ਚਾਵਲ ਅੱਛਾ ਠੀਕ ਐ ਠੀਕ ਐ ਚਲੋ ਵਧੀਆ ਗੱਲ ਏ।
ਹਾਂਜੀ। ਆਲੂ ਚਾ ਚਾਵਲ ਮੈਨੂੰ ਬੋਤ ਪਰ ਯਾਦਾ ਪਸੰਦ ਨੇ ਵੀ ਜਿਵੇਂ ਅਸੀਂ ਝੋਟੇ ਹੁੰਦੇ ਸੀ ਨਾ ਜਿਦੇ ਵਿੱਚ ਸਿਕਸਥ ਸੈਵਨਥ ਕਲਾਸ ਵਿੱਚ ਵਰਦੇ ਸੀਗਾ ਤੇ ਓਦੋਂ ਨਾ ਜਿਵੇਂ ਮਿਡ ਡੇ ਮੀਲ ਨੀ ਹੁੰਦਾ ਸਰਕਾਰੀ ਸਕੂਲਾਂ ਵਿੱਚ ਚ ਰੋਟੀ ਆਂਦੀ ਬੱਚਿਆਂ ਦੀ ਤੇ ਉੱਥੇ ਆਂਦੀ ਸੀਗਾ ਆਲੂ ਚਾਵਲ। ਤੇ ਮੈਨੂੰ ਐਨੇ ਸਵਾਦ ਲੱਗਦੇ ਸੀ ਨਾ ਓ ਵਲੇ ਆਲੂ ਚਾਵਲ ਮਤਲਬ ਆਲੂ ਵਿੱਚ ਨਾ ਬੜੀਆਂ ਪਈ ਦੀਆਂ ਹੁੰਦੀਆਂ ਸਨ। ਤੇ ਮੈਨੂੰ ਐਨੇ ਸਵਾਦ ਲੱਗਦੇ ਸੀ ਓਸ ਟਾਈਮ ਅਸੀਂ ਮਤਲਬ ਛੋ ਟੇ ਈ ਸੀਗਾ ਤੇ ਜਿਸ ਦਿਨ ਮਤਲਬ ਡੇ ਖਤਮ ਹੁੰਦਾ ਸੀ ਇੱਕ ਦਿਨ ਮਤਲਬ ਵੀਰ ਵਾਰ ਜਾਂ ਬੁੱਧਵਾਰ ਆਣੇ ਈ ਆਣੇ ਆ ਤੇ ਜਿਵੇਂ ਕਿ ਵੀਰੁ ਯਾਂ ਬੁੱਧਵਾਰ ਆਨਾ ਨਾ ਅਸੀਂ ਰੋਟੀ ਸਪੈਸ਼ਲ ਘਰੋਂ ਲੈ ਕੇ ਨੀ ਜਾਣੀ ਵੀ ਅਸੀਂ ਸਕੂਲੇ ਹੀ ਖਾਵਾਂਗੇ ਆਲੂ ਚਾਵਲ। ਤੇ ਸਭ ਤੋਂ ਸਭ ਸਭ ਤੋਂ ਪੈਲਾਂ ਜਾ ਕੇ ਜੇਵੇਂ ਹੁਣ ਲੰਚ ਹੋਣਾ ਨਾ ਪਤਾ ਚੱਲ ਜਾਂਣਾ ਵੀ ਪੰਜ ਮਿੰਟ ਬਚੇ ਐ। ਸਾਰੇ ਕਲਾਸ ਦੇ ਬੱਚਿਆਂ ਨੇ ਬਈ ਕਿਸੇ ਨੇ ਬਾਥਰੂਮ ਦਾ ਕਿਸੇ ਨੇ ਪਾਣੀ ਦਾ ਪੁੱਛ ਕੇ ਨਿਕਲ ਜਾਣਾ ਕਲਾਸ ਚੋ ਬਾਦ ਤੇ ਥੱਲੇ ਪੋਣੀਆਂ ਚ ਖੜੇ ਹੋ ਜਾਨਾ ਬੀ ਲੰਚ ਆਣਾ ਤੇ ਅਸੀਂ ਲਾਇਨ ਵਿਚ ਸਭ ਤੋਂ ਪਹਿਲਾਂ ਲੱਗਣਾ
ਅੱਛਾ, ਅੱਛਾ ਚਲੋ ਵਧੀਆ ਗੱਲ ਇਹ ਆ ਵੀ ਮੈਮਰੀ ਹੁੰਦੀ ਏ ਕਿਸੇ ਕਿਸੇ ਦੀ ਬਣ ਪਾਉਦੀ ਹੈ ਵੀ
ਬੜਾ, ਬੜਾ, ਬੜਾ ਯਾਦ ਰਹਿੰਦਾ ਮਤਲਬ ਇਹ ਚੀਜ਼ਾਂ ਬਹੁਤ ਹੀ ਮੈਂ ਕਿਹਾ ਇਹ ਚੀਜ਼ਾਂ ਬਹੁਤ ਮਤਲਬ ਕਈ ਵਾਰ ਬਹੁਤ ਚੀਜ਼ ਯਾਦ ਆਉਂਦੀ ਆਂ ਹੈ ਨਾ।
ਦੋ ਮਿੰਟ ਚ ' ਹਾਂਜੀ, ਹਾਂਜੀ ਸਹੀ ਗੱਲ
ਹਾਂਜੀ, ਤੇ ਉਦੋਂ ਤੋਂ ਹੀ ਮੇਰੇ ਫੇਵਰੇਟ ਬਣੇ ਹੋਏ ਆਲੂ ਚਾਵਲ ਕਿ ਮੈਨੂੰ ਬਹੁਤ ਪਸੰਦ ਨੇ ਹਮ
ਚਲੋ ਵਧੀਆ ਗੱਲ ਹੈ। ਫਿਰ ਤੇ ਹੋਰ ਕੀ ਵਿਹਲੇ ਟਾਈਮ 'ਚ ਕੀ ਕਰਨਾ ਪਸੰਦ ਕਰਦੇ ਹੋ ਤੁਸੀਂ?
ਵਿਹਲੇ ਟਾਈਮ ਚ ਸਾਨੂੰ ਵਿਹਲੇ ਟਾਈਮ ਮਿਲੇ ਤੇ ਕੁਛ ਕਰੀਏ ਨਾ ਵਿਹਲੇ ਟਾਈਮ ਵਿੱਚ ਭਾਜੀ
ਅੱਛਾ, ਨਹੀਂ ਜਿਵੇਂ ਹੁੰਦਾ ਨਾ ਕੋਈ ਵਿਹਲੇ ਟਾਈਮ ਚ ਬੁੱਕ ਰੀਡ ਕਰਦੇ ਨੇ, ਕੋਮਿਕਸ ਪੜ੍ਹਦੇ ਨੇ ਤੇ ਮਤਲਬ ਫੋਨ ਚਲਾਉਂਦੇ ਨੇ
ਬਸ ਜੀ ਵੇਖੋ ਸੱਚ ਦੱਸ ਪਤਾ ਤੁਹਾਨੂੰ ਤੇ ਵਿਹਲੇ ਟਾਈਮ ਤੁਹਾਨੂੰ ਪਤਾ ਹੀ ਹੈ ਬਾਈ ਪੰਜਾਬੀਆਂ ਦੇ ਕਲੇਸ਼ ਹੀ ਪੈਂਦੇ ਨੇ ਜੀ
ਹਾਂਜੀ, ਇਹ ਤੇ ਹੈ ਪਰ ਇਹ ਵੀ ਪੂਰੀ ਸੱਚਾਈ ਨਹੀਂ ਹੈਗੀ।
ਇੱਕ ਦੂਜੇ ਨੂੰ ਟੋਂਟ ਕਸਣ ਬਹਿ ਜਾਂਦੇ ਨੇ
ਪਰ ਇਹ ਵੀ ਪੂਰੀ ਸੱਚਾਈ ਨਹੀਂ ਹੈਗੀ।
ਹਾਂਜੀ, ਹਾਂਜੀ ਨਹੀਂ ਉਹ ਪੂਰੀ ਫੇਰ ਅਸੀਂ ਦੱਸਣੀ ਵੀ ਨੀ ਨਾੰ
ਹਾਂਜੀ
ਹਾਂਜੀ- ਹਾਂਜੀ ਬਾਕੀ ਵੇਹਲ ਹੀ ਨਹੀਂ ਮਿਲਦਾ ਆਪਣੇ ਕੰਮਾਂ ਚੋਂ ਹੀ ਮਤਲਬ ਥੋੜ੍ਹਾ ਵੇਲ ਜਿਹਾ ਨਹੀਂ ਮਿਲਦਾ।
ਹੋਰ ਦੱਸੋ ਭੈਣ ਜੀ ਬੱਚੇ ਵਗੈਰਾ ਸਭ ਕਿੱਦਾਂ ਨੇ?
ਹਾਂਜੀ, ਸਭ ਵਧੀਆ ਜੀ, ਸਭ ਵਧੀਆ ਜੀ, ਤੁਸੀਂ ਸੁਣਾਓ ਬਈ ਹੋਰ ਕੀ ਕਰਦੇ ਪਏ ਸੀ ਇਸ ਟਾਈਮ ਤੁਸੀਂ ਨਾਸ਼ਤਾ ਮਤਲਬ ਹੁਣ ਕੀ ਬਣਾਉਣਾ ਤੁਸੀਂ
ਬਸ ਰਾਜਮਾਂ ਚਾਵਲ ਬਣਾ ਲਏ ਨੇ
ਅੱਛਾ, ਅੱਛਾ ਵਾਹ ਜੀ ਰਾਜਮਾਂ ਚਾਵਲ ਖਾ ਰਹੇ ਹੋ ਤੁਸੀਂ ਅਸੀਂ ਵੀ ਛੋਲੇ ਚਾਵਲ ਹੀ ਖਾ ਰਹੇ ਹਾਂ। ਹਾਂਜੀ, ਗਰਮੀ ਚ ਤਾਂ ਨਾ ਰੋਟੀ ਖਾਧਦੀ ਨੀ ਜਾਂਦੀ
ਹਾਂਜੀ ਇਹ ਤੇ ਹੈ, ਹੋਰ ਭਾਜੀ ਕੀ ਕਰ ਰਹੇ ਨੇ?
ਭਾਜੀ ਬਸ ਵਧੀਆ ਨੇ ਬੈਠੇ ਨੇ ਉਹ ਵੀ ਹਾਂਜੀ, ਆ ਗਏ ਨੇ ਕੰਮ ਤੋਂ ਹੁਣੇ ਹੀ ਆਏ ਨੇ।
ਅੱਛਾ
ਹਾਂਜੀ, ਹਾਂਜੀ ਉਹੀ ਦੇਖ ਰਹੀ ਸੀਗਾ ਹਾਂਜੀ, ਹਾਂਜੀ ਹੁਣੇ ਹੀ ਆਏ ਸੀਗਾ ਤੇ ਪਾਣੀ ਵਗੈਰਾ ਦਿੱਤਾ ਉਹਨਾਂ ਨੂੰ ਹੁਣ ਰੋਟੀ ਵਗੈਰਾ ਖਾਣਗੇ
ਹੂੰ ਹੂੰ
ਹਾਂਜੀ, ਹਾਂਜੀ ਹੋਰ ਸੁਣਾਓ ਤੁਸੀਂ?
ਬਸ ਵਧੀਆ ਏ ਸਭ ਮੈਂ ਕਿਹਾ ਚਲੋ ਭੈਣ ਜੀ ਨਾਲ ਗੱਲ ਕਰ ਲੈਂਨੇ ਆ ਕਿੰਨੇ ਕਿੰਨਾ ਚਿਰ ਹੋ ਗਿਆ ਤੁਹਾਡੇ ਨਾਲ ਦੀ ਗੱਲ ਕੀਤੀ ਹੋਈ
ਹਾਂਜੀ -ਹਾਂਜੀ ਵਧੀਆ ਏ ਨਾ ਮਤਲਬ ਵਧੀਆ ਚੀਜ਼ ਆ ਹਾਂਜੀ
ਹਾਂਜੀ, ਚੰਗਾ ਕੀਤਾ ਤੁਸੀਂ ਫੋਨ ਕਰ ਲਿਆ। ਤੇ ਮੈਨੂੰ ਕਿਸੇ ਦਾ ਵਿੱਚ ਕੋਲ ਵੀ ਆ ਰਿਹਾ। ਮੈਂ ਕਿਹਾ ਮੈਨੂੰ ਵਿੱਚ ਕੋਲ ਵੀ ਆ ਰਿਹਾਂ ਫਿਰ ਮੈਂ ਤੁਹਾਨੂੰ ਥੋੜ੍ਹੀ ਦੇਰ ਨਾਲ ਗੱਲ ਕਰਦਾ ਵਾਂ ਤੁਹਾਡੇ ਨਾਲ
ਹਾਂਜੀ- ਹਾਂਜੀ -ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਹਾਂਜੀ, ਠੀਕ ਹੈ ਜੀ।
ਠੀਕ ਹੈ ਜੀ ਸਤਿ ਸ਼੍ਰੀ।